ਹੈਲੋ ਭੈਣ ਜੀ ਸਤਿ ਸ੍ਰੀ ਅਕਾਲ
ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਹੋਰ ਹੋਰ ਸੁਣਾਓ ਠੀਕ ਹੋ ਤੁਸੀਂ ਹਾਂਜੀ ਹਾਂਜੀ ਹਾਂਜੀ ਫਿਰ ਵਧੀਆ ਜੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੇ ਤੁਸੀਂ ਮੈਨੂੰ ਫੋਨ ਕੀਤਾ ਮੈਂ ਨਾ ਤੁਹਾਨੂੰ ਹੀ ਯਾਦ ਕਰਦੀ ਪਈ ਸੀ।
ਹਾਂਜੀ ਹਾਂਜੀ ਬਸ ਮੈਂ ਯਾਦ ਕੀਤਾ ਸੀ। ਹੂ ਪਿੰਡ ਵਿੱਚ ਨਾ ਚਲੋ ਮੇਰੇ ਭਰਾ ਦਾ ਵਿਆਹ ਸੀ ਤੇ ਮੈਂ ਪਰ ਚਲੋ ਮੈਂ ਆਪਣੇ ਫਰੈਂਡ ਨੂੰ ਯਾਦ ਹੀ ਕਰ ਲਵਾਂ
ਹਾਂਜੀ ਹਾਂਜੀ ਚਲੋ ਵਧੀਆ ਗੱਲ ਜੀ ਆਪਣਿਆਂ ਨੂੰ ਯਾਦ ਕੀਤਾ ਜਾਂਦਾ
ਤੇ ਆਪਣਾ ਮੈਂ ਕਿਹਾ ਚੱਲ ਤੁਹਾਨੂੰ ਲੈ ਕੇ ਜਾਵਾਂਗੀ ਮੇਰੇ ਨਾਲ ਸ਼ੋਪਿੰਗ ਕਰਨ ਵਾਸਤੇ ਚੱਲੋਗੇ ਤੁਸੀਂ
ਹਾਂਜੀ ਹਾਂਜੀ ਚੱਲਾਂਗੇ ਜੀ ਚੱਲਾਂਗੇ ਮੈਂ
ਮੈਂ ਮੈਂ ਨਾ ਇੱਕ ਵਾਰੀ ਉੱਥੇ ਗਈ ਸੀ ਬਾਜ਼ਾਰ ਤੇ ਉੱਥੇ ਮੈਂ ਵੇਖਿਆ ਸੀ ਕੱਪੜਾ ਵੀ ਠੀਕ ਹੈਗਾ ਸੀ ਤੇ ਵਧੀਆ ਕੱਪੜਾ ਸੀ।
ਹਾਂਜੀ
ਕੇ ਮੈਂ ਸੋਚਿਆ ਕਿ ਫਿਰ ਤੁਹਾਨੂੰ ਨਾਲ ਲੈ ਕੇ ਚੱਲਾਂਗੀ ਮੈਂ ਨਾ ਉੱਥੋਂ ਨਾ ਪੰਜਾਬੀ ਸੂਟ ਪੰਜਾਬੀ ਜੁੱਤੀ ਲੈ ਕੇ ਆਉਣੀ ਆ
ਅੱਛਾ ਅੱਛਾ ਪੰਜਾਬੀ ਸਲਵਾਰ ਸੂਟ ਲੈਣਾ ਤੁਸੀਂ ਹਾਂਜੀ ਮੈਂ ਕਿਹਾ ਸਲਵਾਰ ਸੂਟ ਲੈਣਾ ਜਾਂ ਉਹ
ਅੱਬੀ ਸਲਵਾਰ ਸੂਟ
ਹਾਂਜੀ ਹਾਂਜੀ ਠੀਕ ਠੀਕ ਹੈ ਕੋਈ ਨੀ ਅਸੀਂ ਚੱਲਾਂਗੇ
ਸੂਟੀ ਲਵਾਂਗੀ ਪੰਜਾਬੀ
ਹਾਏ ਜੀ
ਹਾਂਜੀ ਤੇ ਮੈਂ ਕਿਹਾ ਚਲੋ ਮੇਰੇ ਆ ਅਤੇ ਮੈਂ ਪੰਜਾਬੀ ਸੂਟ ਸਲਵਾਰ ਸੂਟ ਤੇ ਪੰਜਾਬੀ ਜੁੱਤੀ ਤੇ ਪਰਾਂਦਾ ਵਗੈਰਾ ਏਦਾਂ ਲੈਣਾ ਵਾ ਮੈਂ
ਹਾਂਜੀ ਹਾਂਜੀ ਸਾਡੇ ਹੈਗੇ ਨੇ ਇੱਥੇ ਬਾਜ਼ਾਰ ਹੋਲਸੇਲ ਦਾ ਜਾ ਰਹੇ ਉੱਥੇ ਨਾ ਹੋਲ ਸੇਲ ਤੇ ਸਭ ਕੁਛ ਮਿਲਦਾ ਬਹੁਤ ਪਰਾਂਦੇ ਬਹੁਤ ਪ੍ਰਾਪਤ ਹੁੰਦੇ ਨੇ ਬਹੁਤ ਵਧੀਆ ਵਧੀਆ ਪ੍ਰਾਪਤੀ ਅੱਜ ਕੱਲ ਚਲ ਰੇ ਜਿਪਟਾ ਵਾਲੇ ਹੈਨਾ ਲੈਸ ਆਊਗੀ ਸਾਰੇ ਤਰ੍ਹਾਂ ਦੇ ਉੱਥੇ ਏਅਰ ਡਰਾਫਟ ਮਿਲਦੇ ਨੇ
ਹਾਂਜੀ ਮੈਂ ਵੈਸੇ ਇੱਕ ਬਾਜ਼ਾਰ ਮੈਂ ਗਈ ਸੀ ਤੇ ਉੱਥੇ ਵੀ ਸਹੀ ਮਿਲਦਾ ਪਿਆ ਸੀ। ਤੇ ਤਾਂ ਮੈਂ ਕਰਕੇ ਤੁਹਾਨੂੰ ਫੋਨ ਕੀਤਾ ਕਿ ਚੱਲ ਮੈਂ ਤੁਹਾਡੇ ਨਾਲ ਜਾ ਕੇ ਨਾ ਲੈ ਕੇ ਆਵਾਂਗੀ ਸਮਾਨ, ਨਾਲੇ ਕੁਛ ਤੁਹਾਨੂੰ ਪਤਾ ਹੋਗਾ ਚ ਤੁਸੀ ਵੀ ਕੁਛ ਮੈਨੂੰ ਉੱਧਰੋਂ ਦਵਾ ਦੋਗੇ, ਥੋੜਾ ਸਹੀ ਡੇਟ ਦਾ ਮਿਲ ਜੇਗਾ।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
ਕਾ ਵਗੈਰਾ ਹੁੰਦਾ ਵਾ ਪੰਜਾਬੀ ਹਨਾ, ਤੇ ਤੇ ਮੈਂ ਜੁੱਤੀਆਂ ਵੀ ਲੈਣੀਆਂ ਪੰਜਾਬੀ, ਮੇਰੀ ਇੱਕ ਕੁੜੀ ਹੈਗੀ ਜੀ ਛੋਟੀ ਜੀ। ਉਹਨੂੰ ਵੀ ਮੈਂ ਪੰਜਾਬੀ ਡਰੈਸ ਪਾਉਣੀ ਆ
ਹਾਂਜੀ ਹਾਂਜੀ ਤੁਸੀਂ ਫਿਰ ਸੇਮ ਸੇਮ ਲੈ ਲਿਓ ਨਾ ਸਾਰਾ ਕੁੱਝ ਛੋਟੇ ਪਰਾਂਦਾ ਲੈ ਲਿਓ
ਹਾਂਜੀ, ਹਾਂਜੀ, ਹਾਂਜੀ ਤੇ ਆਪਣਾ ਬਸ ਵਿਆਹ ਦੀ ਤਿਆਰੀਆਂ ਚੱਲਦੀਆਂ ਪਈਆਂ ਵਾਂ ਬਾਕੀ ਤੇ ਆਪਾਂ ਥੋੜਾ ਘਰ, ਤੁਹਾਨੂੰ ਪਤਾ ਪਿੰਡ ਚ ਘਰੇ ਹੀ ਬਣਾ ਲੈਂਦੇ ਨੇ ਹਨਾ। ਤੇ ਹਾਂਜੀ-ਹਾਂਜੀ, ਅਸੀਂ ਜਾਦਾ ਬਾਹਰੋਂ ਨੀ ਖ਼ਰੀਦੇ ਹੈਗੇ। ਉਹ ਬਾਹਰ ਦਾ ਮਿਲਾਵਟ ਹੀ ਹੁੰਦਾ ਐ ਨਾ।
ਬਿਲਕੁਲ ਜੀ ਬਿਲਕੁਲ।
ਇਸ ਕਰਕੇ ਆਪਾਂ ਘਰੇ ਹੀ ਬਣਾ ਲੈਂਦੇ ਆਂ, ਜਿੱਦਾਂ ਦਹੀਂ ਹੋ ਗੀ ਦਹੀਂ ਅ ਸੀ ਟੱਪ ਭਰ ਕੇ ਘਰੇ ਜਮਾ ਲਈ ਐ, ਤੁਸੀਂ ਵੀ ਘਰ ਦੀ ਦਹੀਂ ਜਮਾ ਕੇ ਖਾਇਆ ਕਰੋ ਤੇ ਆਪਨਾ ਜਿੱਦਾਂ ਹੋਰ ਵਗੈਰਾ ਵਿਆਹ ਦੀ ਭਾਜੀ ਭੂਜੀ, ਉਹ ਵੀ ਅਸੀਂ ਕਰੇ ਸਾਡੇ ਘਰ ਨਾ ਹਲਵਾਈ ਲੱਗੇ ਹੋਏ ਨੇ।
ਬਹੁਤ ਵਧੀਆ ਜੀ, ਭਾਜੀ ਜੇੜੀ ਨਾ ਆਪਣੇ ਸਾਹਮਣੇ ਬੰਨੇਗੀ ਪਤਾ ਵੀ ਲੱਗੇਗਾ, ਹਲਵਾਈ ਕੀ ਚੀਜ਼ ਯੂਜ ਕਰ ਰਿਹਾ? ਹਨਾ ਕੀ ਪਾਂਦਾ ਪਆ ਐ, ਨੀ ਤੇ ਜੀ ਬਾਦ ਚੋਂ ਤੇ ਅਸੀਂ ਭਾਜੀ ਦੇਣੀ ਹੁੰਦੀ ਏ ਫਿਰ ਉਹ ਸਾਡੀ ਗੱਲਬਾਤ, ਗੱਲ ਹੋ ਜਾਂਦੀ ਐ, ਜੀ ਉਹਨਾਂ ਦੀ ਭਾਜੀ ਅੱਛੀ ਨੀ ਸੀ। ਪਰ ਅਸੀਂ ਤੇ ਪੈਸੇ ਲਗਾਨੇ ਆਂ।
ਅਸੀਂ ਤੇ ਜੀ ਵਧੀਆ ਭਾਜੀ ਬਨਾਈ ਤਾਂ ਕਿ ਕੋਈ ਖਾਵੇ ਤੇ ਉਹਨੂੰ ਸਲਾਵੇ ਵੀ ਹਾਂ ਉਹਨਾਂ ਦੇ ਘਰੋਂ ਭਾਜੀ ਆਈ ਸੀ ਤੇ ਵਧੀਆ ਆਈ ਸੀ ਭਾਜੀ।
ਬਿਲਕੁਲ, ਬਿਲ
ਤੇ ਆਪਣਾ ਬਸ ਸਾਡੀਆਂ ਤਿਆਰੀਆਂ ਚੱਲਦੀ ਪਈਆਂ, ਹੁਣ ਨਾ ਥੋੜੀ ਡੈਕੋਰੇਸ਼ਨ ਜੀ ਹੋਈ ਘਰ ਦੀ। ਥੋੜਾ ਘਰ ਨੂੰ ਵੀ ਸਜਾਨੇ ਪਏ ਆਂ।
ਬਿਲ, ਵਧੀਆ ਜੀ, ਬੋਤ-ਬੋਤ ਵਧਾਈਆਂ ਹੋਨ ਤੁਆਨੁ।
ਹਾਂਜੀ-ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ। ਤੇ ਆਪਣਾ ਕੀ ਨਾਂ ਲੈਂਦੇ ਉਹਨੂੰ ਬਸ ਥੋੜੀ ਸ਼ੋਪਿੰਗ ਜੀ ਰਹਿ ਗਈ ਸੀ ਬਸ ਉਹ ਕਰਨ ਵਾਲੀ। ਤੁਹਾਨੂੰ ਪਤਾ ਹੀ ਹੁਣ ਕੱਪੜੇ ਲੱਤੇ ਜਦੋਂ ਖਰੀਦੀਏ ਤੇ ਕੱਪੜੇ ਭੁੱਲ ਜਾਈਦਾ ਬਾਜ਼ਾਰ ਜਾਈਏ। ਕੀ ਕੀ ਸਮਾਨ ਲਈਏ, ਨਹੀਂ ਵੀ ਚੇਤੇ ਰਹਿੰਦਾ ਕਈ ਵਾਰੀ।
ਬਿਲਕੁਲ ਜੀ ਬਿਲਕੁਲ ਫੇਰ ਤੁਸੀਂ ਮਤਲਬ ਪੰਜਾਬੀ ਜਿਹੜਾ ਸੂਟ ਲੈਣਾ ਐ, ਤੁਸੀਂ ਕਿਹੜੇ ਕੱਪੜੇ ਦੇ ਵਿੱਚ ਲੈਣਾ ਐ? ਬੋਤ ਕੱਪੜੇ ਚੱਲੇ ਪਏ ਨੇ ਨਾ ਅੱਜ-ਕੱਲ।
। ਹਾਂਜੀ ਚੱਲੇ ਤੇ ਐ, ਮੈਂ ਸੋਚ ਰੀ ਆਂ ਕਿਹੜੇ ਚ ਲਵਾਂ, ਕਿਹੜੇ ਚ ਲਵਾਂ ਬਸ ਹੁਨ ਸਮਝ ਨੀ ਲੱਗ ਰੀ ਮੈਨੂੰ ਤੇ।
ਹਾਂਜੀ ਤੁਸੀਂ ਜਾ ਕੇ ਜਦੋਂ ਜਾਓ ਨਾ, ਸਾਹਮਣੇ ਵੇਖ ਕੇ ਹੀ ਬੰਦੇ ਨੂੰ ਪਸੰਦ ਆਂਦਾ ਐ।
ਤੇ ਮੈਂ ਫੁਲਕਾਰੀ ਚੁੰਨੀ ਵੀ ਲੈਣੀ, ਮੈਨੂੰ ਉਹ ਬੋਤ ਪਸੰਦ ਐ, ਮੈਨੂੰ ਬੋਤ ਅੱਛੀ ਲਗਦੀ ਫੁਲਕਾਰੀ ਚੁੰਨੀ ਲੈਣੀ।
ਹੂੰ।
ਹਨਾ ਉਹ ਤੇ ਵਿਆਹ ਸ਼ਾਦੀ ਤੇ ਲੈਂਦੀਆਂ ਹੀ ਨੇ ਹਨਾ।
ਹਾਂਜੀ, ਫੁਲਕਾਰੀ
ਮੈਂ ਉਹ ਵੀ ਲੈਣੀ ਆ।
ਹਾਂਜੀ ਸਾਡੇ ਨੇ ਏਥੇ ਫੇਰ ਤੁਸੀਂ ਮੈਂ ਤੇ ਕਹਿ ਰੀ ਸਮੇਰ ਸਾਡੇ ਤੁਸੀਂ ਆ ਜਾਓ ਸਾਡੇ ਏਥੇ, ਇੱਕ ਹੈਗੀ ਹੋਲਸੇਲ ਦੇ ਕੱਪੜੇ ਦੀ ਦੁਕਾਨ ਏ। ਉੱਥੇ ਮਤਲਬ ਕਿ ਤੁਹਾਨੂੰ ਸਭ ਕੁਛ ਮਿਲ ਸਕਦਾ ਐ, ਤੁਹਾਨੂੰ ਫੁਲਕਾਰੀ ਚੁੰਨੀਆਂ ਭਾਰੀ ਤੋਂ ਭਾਰੀ, ਹਲਕੀ ਤੋਂ ਹਲਕੀ, ਸੂਟ ਪੰਜਾਬ ਬੀ ਸੂਟ, ਜਿਵੇਂ ਤੁਸੀਂ ਦੋ ਹਜ਼ਾਰ ਤੋਂ ਪਰ ਵਧੀਆ ਸੂਟ ਲੈਣੇ ਨੇ ਦੋ ਹਜ਼ਾਰ ਤੋਂ ਉੱਪਰ ਵੀ ਮਿਲ ਸਕਦੇ ਨੇ ਸਭ ਕੁਛ ਡਰੈਸਾਂ, ਲੈਂਗੇ ਇੱਕ ਕੀ ਦੁਕਾਨ ਦੇ ਉੱਤੇ ਨਾ ਬਹੁਤ ਕੁਛ ਏ, ਤੁਸੀਂ ਮੇਰੇ ਘਰ ਹੀ ਆ ਗਏ ਨਾ ਮੈਂ ਤੁਹਨੂੰ ਉੱਥੇ ਲੈ ਜਾਾਂਗੀ
ਹਾਂਜੀ ਹਾਂਜੀ ਹਾਂਜੀ ਮੈਂ ਵੈਸੇ ਗਈ ਸੀ ਬਾਜ਼ਾਰ ਉੱਥੇ ਮੈਂ ਨਾ ਪੰਜਾਬੀ ਸੂਟ ਬੜਾ ਹੀ ਸੋਹਣਾ ਦੇਖਿਆ ਸੀ ਜੋ ਪੰਜਾਬੀ ਲੁੱਕ ਨੂੰ ਬੜਾ ਹੀ ਉਹ ਕਰਦਾ ਆ ਤੇ ਮੈਂ ਇੱਕ ਤਾਂ ਮੈਂ ਲੈ ਆਈ ਸੀ ਤੇ ਮੈਨੂੰ ਇੰਨਾ ਮਤਲਬ ਸੋਹਣਾ ਲੱਗਿਆ ਸੀ, ਉਹ ਮੈਂ ਸੋਚਿਆ ਤੇ ਅੱਧਾ ਹੋਰ ਵੀ ਲੈ
ਹਾਂਜੀ ਜਿਵੇਆਵਾਂ ਚ ਜਿੰਨੇ ਸੂਟ ਹੋਣ ਓਨੇ ਅੱਛੇ ਲੱਗਦੇ ਨੇ
ਪਾਠ ਪਾਠ ਵੀ ਤੁਹਾਨੂੰ ਪਤਾ ਵਾ ਪਾਠ ਵਸ ਪਾਠ ਚਲੋ ਪਰਲੀ ਸੂਟ ਚੱਲ ਜਾਂਦਾ ਹਨਾ ਇੰਨਾ ਥੋੜਾ ਹੈਵੀ ਪੈਣਾ ਹੈਗਾ ਤੇ ਆਪਣਾ ਜਦੋਂ ਮੈਂ ਬਰਾਤੇ ਜਾਣਾ ਤੇ ਉਹ ਫ
ਹਾਂਜੀ ਸਹੀ ਗੱਲ ਨ ਨਾ ਵੈਸੇ ਸੂਟ ਚਾਹੇ ਅਸੀਂ ਜਿੰਨਾ ਮਰਜ਼ੀ ਮਹਿੰਗਾ ਲੈ ਲਈਏ ਸਾਡੇ ਨਾ ਦੁਬਾਰਾ ਪੈ ਜਾਂਦੇ ਨੇ ਬੰਦੇ
ਦੀ ਸਾਡੇ ਪਿੰਡ ਚ ਪਤਾ ਕੀ ਜਿਹੜੇ ਪੁਰਾਣੇ ਬਜ਼ੁਰਗ ਹੈਗੇ ਨੇ ਉਹ ਕਹਿੰਦੇ ਪੰਜਾਬੀ ਸੂਟ ਪਾਓ ਪੰਜਾਬੀ ਲੋਕਾਂ ਦਾ ਪਤਾ ਲੱਗਦਾ ਵਾ ਬਿ ਹਾਂ
ਹਾਂਜੀ ਸਹੀ ਗੱਲ ਹੈ ਜੀ ਬਿਲਕੁਲ ਕਈ ਵਾਰ
ਦੁਰਗ ਥੋੜਾ ਕਰਦੇ ਪਾ ਨੀ ਦਿੰਦੇ ਹੈਗੇ ਪਰ ਚਲੋ ਜੋ ਪਾਉਂਦੇ ਉਹਨਾਂ ਨੂੰ ਪਾਉਣ ਦੋ ਪਰ ਆਪਣੇ ਦਿਲ ਦੀ ਗੱਲਦਾਂ ਤੁਸੀਂ ਪਾਣੀ ਉੱਦਾਂ ਦੀ ਪਾਉਂਦੇ ਸੀ
ਹਮਮ ਹਾਂਜੀ
ਜ਼ਿਆਦਾ ਸੋਹਣੇ ਲੱਗਦੇ ਨੇ
ਹਾਂਜੀ ਬਿਲਕੁਲ ਜੀ ਬਿਲਕੁਲ ਜਿੰਨੇ ਜਵੇਂ ਨਾ ਕਈ ਹੋਰ ਵੀ ਪਾਏ ਨਾ ਜਵੇਂ ਕਈ ਪਾ ਕੋਈ ਹੋਰ ਵੀ ਪਾ ਲਏ ਕਵਾਂਗੇ ਇਹ ਪੰਜਾਬੀ ਨਾ ਹੋਣ ਇਹਨਾਂ ਨੇ ਪੰਜਾਬੀ ਲੁਕੜ ਬਣਾਈ ਦੀ ਹੈ ਹਨਾ ਇੱਕ ਅਲੱਗ ਜਿਹੀ ਲੁਕ ਕੇ ਪੰਜਾਬੀ ਫੈਸਾ ਚ ਤਾਂ ਪਤਾ ਹੀ ਨ ਨਹੀਂ ਲੱਗਦਾ ਕੀ ਪਾਇਆ ਕੀ ਨਹੀਂਂਗੇ ਵੈਸੇ ਡਰੈਸ ਪਾਈਏ ਲਹਿੰਗਾ
ਹਾਂਜੀ ਪਿੰਡਾਂ ਚ ਤੁਹਾਨੂੰ ਪਤਾ ਜ਼ਿਆਦਾ ਜਿਨਸਟੋਪ ਵਗੈਰਾ ਐਡਰੈਸ ਚੱਲਦੀਆਂ ਨੀ ਹੈਗੀਆਂ ਕੋਈ ਲੋਕੀ ਚਲੋ ਪਾ ਲੈਂਦੇ ਆ ਪਰ ਆਪ ਆਪਾਂ ਨੀ ਬਣਦੇ ਹੈਗੇ ਆਪਾਂ ਤੇ ਜੋ ਸਾਡੇ ਘਰ ਜਾਂ ਲਗਦਾ ਨਾ ਅਸੀਂ ਓਟੀ ਰਾਜੀਵ ਤੋਂ ਹੀ ਕੱਪੜੇ ਪਾਉਦੇ ਹਾਂ ਸਦਾਂ ਦੇ ਪਾਉਦੇ ਹਾਂ
ਬਿਲਕੁਲ ਵੱਡੇ ਸਹੀ ਸੋਚਦੇ ਨੇ ਕਿ ਆਪਣਾ ਜਿਹੜਾ ਲਿਵਾਸ ਤੇ ਉਹਨੂੰ ਉਹਨੂੰ ਹੀ ਪਹਿਨ ਤਾਂ ਹੀ ਸਾਨੂੰ ਪਛਾਣਣਗੇ
ਹਾਂਜੀ ਹਾਂਜੀ ਤੇ ਸਾਦੀ ਚ ਮੈਨੂੰ ਕਹਿੰਦੀ ਆ ਤੂੰ ਸੂਟ ਪਾਇਆ ਕਰ ਤੂੰ ਮੈਨੂੰ ਬੜੀ ਸੋਹਣੀ ਲੱਗਦੀ ਆ
ਹਾਂਜੀ ਬਿਲਕੁਲ ਜੀ ਬਿਲਕੁਲ ਜੀ
ਪਾਦੀ ਮੇਰੀ ਦਾਦੀ ਵੀ ਨਾ ਤੇ ਸੂ ਪਾਇਆ ਹੋਇਆ ਬੜਾ ਜ ਲੱਗਦਾ ਸੂਟ ਹੀ ਪਾਨੀ ਆ ਜੀ
ਠੀਕ ਵੈਸੇ ਵੀ ਬਹੁਤ ਉਹਨਾਂ ਦੇ ਵੱਖਰਾ ਰੋਪ ਫਿਰ ਜ ਡਰੈਸਾਂ ਜਿਹੜੀ ਹੁੰਦੀਆਂ ਕੰਮ ਵੀ ਨਹੀਂ ਆਉਂਦੀਆਂ ਅਸੀਂ ਦੁਬਾਰਾ ਪਾਉਦੇ ਨੇ
ਕਰ ਪਾਉਂਦੇ ਨੀ ਉਹ ਏਦਾਂ ਹੀ ਆਪਣੀ ਅਲਮਾਰੀ ਪਾਈਆਂ ਰਹਿੰਦੀਆਂ ਬੈਡਾ ਚ ਪੇਏ ਰਹਿਦੇ ਨੇ ਕੱਪੜੇ ਏਦਾਂ ਹੀ ਤੇ ਕੱਪੜਾ ਤੁਸੀਂ ਲਓ ਜਿਹੜਾ ਤੁਹਾਡੇ ਅੱਗੇ ਚੱਲ ਕੇ ਕੰਮ ਵੀ ਆ ਜੀ ਤੁਸੀਂ ਪਾ ਵੀ ਸਕੋ ਕੀ ਫਾਇਦਾ ਪੈਸੇ ਤੁਸੀਂ ਖ਼ਰਾਬ ਕਰਕੇ ਤੇ ਆਪਣਾ ਕੱਪੜੇ ਏਦਾ ਸੁੱਟੇ ਹੋਏ ਨੇ
ਹਾਂਜੀ ਹਾਂਜੀ ਸੂਟ ਸਾਡੇ ਕਿਧਰੇ ਕਿਧਰੇ ਨਾ ਕਿਧਰੇ ਪੈ ਹੀ
ਸੂਟ ਤੁਸੀਂ ਦੇਖੋ ਜਿੱਥੇ ਮਰਜੀ ਪਾਓ ਤੁਸੀਂ ਸੂਟ
ਹਾਂਜੀ ਹਾਂਜੀ ਮੈਂ ਵੀ ਆਪਣੇ ਮਤਲਬ ਕਹਿੰਦੀ ਹਾਂ ਆਪਨੇ ਬੱਚਿਆਂ ਨੂੰ ਕੁੜੀਆਂ ਨੂੰ ਮੈਂ ਕਹਿੰਦੀ ਘੱਟ ਡਰੈਸ ਚੱਲਿਆ ਕਰੋ ਜਿਹੜੇ ਸੂਟ ਦੇਖੋ ਗੁਰਦੁਆਰੇ ਵਗੈਰਾ ਜਾਣਾ ਹੋਵੇ ਤਾਂ ਸਾਨੂੰ ਸੂਟ ਹੀ ਚਾਹੀਦਾ ਹੁੰਦਾ ਹੈ
ਹਾਂਜੀ-ਹਾਂਜੀ ਹੁਣ ਦੇਖੋ, ਜਿੱਦਾਂ ਦੇ ਅਸੀਂ ਆਪਾ ਕੱਪੜੇ ਪਾਵਾਂਗੇ ਨਾ, ਓਦਾਂ ਦੇ ਹੀ ਅੱਗੋਂ ਸਾਡੇ ਬੱਚੇ ਫਿਰ ਕ ਕੱਪੜੇ ਏਦਾਂ ਦੇ ਪਾਣਗੇ ਤੇ
ਜਿੱਥੇ ਜਾਣਾ, ਓਹੋ ਜਿਹਾ ਪਾਣਾ ਹੀ ਪੇਂਦਾ ਜੀ।
ਹਾਂਜੀ-ਹਾਂਜੀ। ਫਿਰ, ਅ ਜਗ੍ਹਾ-ਜਗ੍ਹਾ ਦੇ ਹਿਸਾਬ ਨਾਲ ਹੀ ਕੱਪੜੇ ਪਾਣੇ ਚਾਹੀਦੇ। ਜਾਂ ਵੀ ਜਿੱਥੇ ਜਿੱਦਾਂ ਦੇ ਕੱਪੜੇ ਚੱਲਦੇ, ਉਥੇ ਓਦਾਂ ਦੇ ਪਾਓ, ਤੁ
ਹਾਂਜੀ-ਹਾਂਜੀ।
ਤੇ ਆਪਣਾ ਮੈਂ ਤਾਂ ਹੀ ਕਰਕੇ ਮੈਂ ਤੁਹਾਨੂੰ ਫੋਨ ਕੀਤਾ ਸੀ ਕਿ ਚਲੋ ਮੈਂ ਤੁਹਾਨੂੰ ਆਪਣੇ ਨਾਲ ਲੈ ਜਾਗੀ ਤੇ ਚਲੋ ਥੋੜ੍ਹੀ ਵਧੀਆ ਹੀ ਸ਼ੋਪਿੰਗ ਹੋ ਜੇ ਗੀ ਨਾਲੇ ਮੈਂ ਆਪਣੇ ਭਰਾ ਦਾ ਵਿਆਹ ਦਾ ਸਮਾਨ ਹਜੇ ਖਰੀਦਣ ਵਾਲਾ ਸੀ ਤੁਹਾਨੂੰ ਪਤਾ ਵਾ ਤੇਲ ਦਲ ਚੜ੍ਹਦਾ ਵਾ, ਵੱਟਣਾ-ਵੁਟਣਾ ਲੱਗਦਾ ਵਾ, ਫਿਰ ਕਿੰਨਾ ਹੀ ਸਮਾਨ ਦੀ ਜ਼ਰੂਰਤ ਹੁੰਦੀ ਆ। ਗਾਨ
ਹਾਂਜੀ, ਬਿਲਕੁਲ-ਬਿਲਕੁਲ, ਮੈਂ ਤੁਹਾਨੂੰ ਕਹਿਤਾ ਤੁਸੀਂ ਮਤਲਬ, ਸਾਡੇ ਆਜੇ ਨਾ, ਸਾਡੇ ਸਾਰਾ ਬਾਜ਼ਾਰ ਕੋਲ ਐ, ਤਾ ਸਭ ਕੁਛ ਮਿਲਜੇਗਾ।
ਮੈਂ, ਨਾ ਤੁਹਾਡੇ ਇੱਧਰ ਹੀ ਆਂਜਾਗੀ, ਬਸ ਮੈਂ ਨਾ ਅੱਜ ਸ਼ਾਮ ਤੱਕ ਨਾ ਲਿਸਟ ਬਣਾ ਲਵਾਂ। ਸਮਾਨ ਦੀ ਪਤਾ ਕਿ, ਕਿਥੇ ਜਾਣਾ ਯਾ, ਤੇ ਓਹ ਨਿੱਕਾ-ਨਿੱਕਾ ਸਮਾਨ ਨਾ, ਭੁ ਜਾਂਨੇ ਆਂ, ਆਪਾਂ ਨਿੱਕਾ-ਨਿੱਕਾ ਸਮਾਨ। ਹੈਂ ਜਿਦਾਂ ਕੱਨ ਅਸੀਂ ਸਾ ਸਾਡੇ ਨਾ, ਓਹ ਗ੍ਹਾਨਾ ਬਣਾਉਂਦੇ ਨੇ ਉਹ। ਕੀ, ਕਹਿੰਦੇ ਉਹਨੂੰ? ਉਹਦਾ ਬਣਾਕੇ ਰਿਬਨ ਜੇ ਦਾ ਉਹਦਾ
ਹਾਂਜੀ-ਹਾਂਜੀ,
ਸਾਡੇ ਓਥੇ ਲੋਂਗ, ਇਲਾਇਚੀਆਂ ਵਗੈਰਾ ਪਾਕੇ ਨਾ, ਉਹ ਭੈਣ
ਹਾਂ
ਉਹ ਗੌਨਾ ਪਾਂਨੇ ਆਂ, ਅਸੀਂ ਬਣਾਕੇ ਮੁੰਡੇ ਦੇ ਹੱਥ ਵਿੱਚ। ਤੇ, ਉਹਦਾ ਵੀ ਥੋੜਾ ਸਮਾਨ ਲਿਆਣਾ ਵਾ 'ਮੈਂ'।
ਹਾਂਜੀ। ਕੋਈ ਨੀ ਜੀ, ਕੋਈ ਨੀ, ਮੈਂ, ਤੁਹਾਡੇ ਨਾਲ ਚੱਲਾਂਗੀ।
ਹਾਂ, ਤੇ ਫਿਰ ਮੈਂ, ਆਪਣਾ ਕੀ ਕਹਿੰਦੇ, ਕੋਈ ਨੀ ਮੈਂ ਸ਼ਾਮ ਤੱਕ ਨਾ ਬਣਾਲਾ ਲਿਸਟ ਫਿਰ ਤੁਹਾਨੂੰ ਮੈਂ ਕੋਲ ਕਰਦਾਂਗੀ, ਤੁਸੀਂ ਨਾ ਏਦਾਂ ਕਰਿਓ ਘਰ ਹੀ, ਆ ਜਾਣਾ ਤੁਸੀ।
ਹਾਂਜੀ!
''ਮੈਂ ਕਿਹਾ ਤੁਸੀਂ ਇੱਦਾਂ ਕਰਨਾ, ਆਪਾਂ ਦੋਨੋਂ ਇਕੱਠੇ ਚੱਲਾਂਗੇ।
ਹਾਂਜੀ, ਠੀਕ ਹੈ ਜੀ, ਠੀਕ ਹੈ ਜੀ। ਤੁਸੀ ਬਸ ਮੈਨੂੰ ਫੋਨ ਕਰਦੇਨਾ।
ਹਾਂਜੀ, ਮੈਂ ਤੁਹਾਨੂੰ ਕੋਲ ਕਰਦਾਂਗੀ ਸ਼ਾਮ ਤੱਕ। ਠੀਕ ਏ। ਦੇ ਨਾਲ, ਮੈਂ ਤੁਹਾਨੂੰ ਨਾ, ਵਿਆਹ ਦਾ ਮੈਂ, ਸਮਾਨ ਵੀ ਵਖਾਣਾ ਸੀ, ਸਾਡੇ ਨਾ, ਇੱਧਰ ਨਾ, ਜਦੋ ਸਮਾਨ-ਸਮੂਨ ਲਿਆਂਦੇ ਨਾ ਵਿਆਹ ਦਾ, ਤੇ ਉਹ ਨਾ ਦਿਖਾਉਂਦੇ ਸਾਰਿਆਂ ਨੂੰ ਵੀ ਅਸੀਂ ਅਸੀ ਐ ਸਮਾਨ ਬਣਾਇਆ। ਵੋ ਟੀ ਵਾਸਤੇ, ਸਾਡੇ ਸਾਰੇ ਸਮਾਨ ਖਾਂਦੇ, ਮੈਂ ਕਿਹਾ, ਚਲ ਤੁਸੀਂ ਵੀ ਵੇਖਲੋਗੇ ਫਿਰ, ਫਿਰ ਪਤਾ ਕੀ ਕੋ ਵਾਰੀ ਸਮਾਨ ਖੁੱਲਦਾ, ਦੁਬਾਰਾ ਨੀ ਖੋਲਦੇ ਹੈਗੇ, ਫਿਰ ਦੁਬਾਰਾ ਪੈਕੀੰਗ ਕਰ ਦਿੰਦੇ ਨੇ।
ਠੀਕ ਏ, ਜੀ।
ਹਾਂ। ਚਲੋ ਫਿਰ ਠੀਕ ਐ, ਆਨਾ ਤੁਸੀਂ ਠੀਕ ਏ, ਸ਼ਾਮੀ ਮੈਂ ਤੁਹਾਨੂੰ ਕੋਲ ਕਰਦਾਂਗੀ ਠੀਕੇ। ਚਲੋ ਠੀਕ ਏ, ਸਤ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹੋਣ ਤਾਂ ਸਾਰਿਆਂ ਦੀ, ਐਸ ਐਸ ਪੀ ਆਈ ਏ।